ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਡਮ ਹੋਰ ਕਿਵੇਂ ਹੋ?
ਹਾਂਜੀ, ਵਧੀਆ, ਤੁਸੀਂ ਦੱਸੋ?
ਵਧੀਆ-ਵਧੀਆ, ਮੈਮ ਹੋਰ ਕੀ ਕਰ ਰਹੇ ਸੀ?
ਬਸ ਕੁਛ ਨੀ ਮੈਂ ਹਾਂ ਸਬਜ਼ੀ ਦੀ ਤਿਆਰੀ ਕਰਕੇ ਹਟੀ ਸੀਗੀ। ਤੇ ਹੁਣ ਭਾਂਡੇ ਮਾਂਜਣ ਲੱਗੀ ਸੀ ਗੀ, ਹਾਂਜੀ ਹਾਂ।
ਆ ਅੱਜ ਆਪਾਂ ਸ਼ੋਸ਼ਲ ਮੀਡੀਆ ਦੇ ਟੋਪਿਕ 'ਤੇ ਗੱਲ ਕਰਦੇ ਆ।
ਠੀਕ ਹੈ, ਠੀਕ ਹੈ ਜੀ।
ਹਾਂਜੀ ਹਾਂ, ਵੀਰ ਜੀ ਅੱਜ ਕੱਲ੍ਹ ਦੇਖਿਆ ਜਾਵੇ। ਸੋਸ਼ਲ ਮੀਡੀਆ ਕਿੰਨਾ ਹੀ ਵਧੀਆ ਤੇ ਨੁਕਸਾਨ ਦਾਇਕ ਵੀ ਆ ਇੱਕ ਪਾਸੇ
ਹਾਂਜੀ, ਹਾਂ।
ਵੀ ਜੇ ਦੇਖ। ਹਾਂਜੀ ਹਾਂ। ਬੋਲੋ।
ਹਾਂਜੀ ਹਾਂ, ਮੈਂ ਕਿਹਾ ਇਹਦੇ ਆ ਮਤਲਬ ਚਲੋ ਫਾਇਦੇ ਵੀ ਨੇ ਆਪਾਂ ਨੂੰ ਬਹੁਤ। ਸਾਰੇ ਤੇ ਬਹੁਤ ਸਾਰੇ ਨੁਕਸਾਨ ਵੀ ਨੇ। ਹਾਂ, ਦੇਖੋ।
ਜੇ ਫਾਇਦੇ ਦੇਖੀਏ ਮੈਡਮ ਵੀ ਆਪਾਂ ਹਰ ਇੱਕ ਚੀਜ਼ ਦੇਖੋ ਅਪਲੋਡ ਕਰ ਸਕਦੇ ਹਾ। ਆਪਾਂ ਨੂੰ ਹਰ ਇੱਕ ਚੀਜ਼ ਗੂਗਲ ਤੇ ਦੇਖੋ ਮੀਨਸ ਪਤਾ ਲੱਗ ਜਾਂਦਾ ਹਰ ਇੱਕ ਚੀਜ਼ ਦਾ। ਆਪਾਂ ਪੜ੍ਹ ਸਕਦੇ ਹਾ। ਦੇਖੋ ਖ ਸ਼ੋਸ਼ਲ ਮੀਡੀਆ 'ਤੇ ਆਪਾਂ ਨੂੰ ਇੰਟਰਨੈੱਟ 'ਤੇ ਹਰ ਇੱਕ ਜਾਣਕਾਰੀ ਮਿਲ ਸਕਦੀ ਹੈ ਹਰ ਇੱਕ। ਹਰ ਇਕ ਚੀਜ਼ ਬਾਰੇ। ਆਪਾਂ ਹਰ ਇੱਕ ਸਾਇਡ ਟੈਸਟ ਦੀ ਖੋਜ ਕਰ ਸਕਦੇ ਹਾਂ ਦੇਖੋ ਹੈਨਾ।
ਹਾਂਜੀ ਹਾਂ। ਹੁਣ ਦੇਖੋ ਹਾਂਜੀ ਹਾਂ। ਹੁਣ ਫਾਇਦੇ ਦੇਖ ਲਓ ਵੀ ਜਿੱਦਾਂ ਹੁਣ ਆਪਾਂ ਸ ਇੱਥੋਂ ਬੈਠੇ ਵੀ ਕੋਈ ਵੀ ਕੰਮ ਆਪਣਾ ਔਨਲਾਈਨ ਆਧਾਰ ਕਾਰਡ ਦਾ, ਬੈਂਕ ਦਾ ਕੁਛ ਵੀ ਔਨਲਾਈਨ ਬ ਬਿਜਲੀ ਦਾ ਬਿੱਲ ਦੇਖ ਲਓ, ਸਾਰਾ ਕੁਛ ਆਪਾਂ ਮਤਲਬ ਫੋਨ ਤੇ ਕਰ ਸਕਦੇ ਹਾਂ ਔਨਲਾਈਨ। ਤੇ, ਮਤਲਬ ਆਪਣਾ, ਟਾਈਮ ਆ ਜਿਹੜਾ ਉਹ ਵੀ ਵੇਸਟ ਨਹੀਂ ਹੁੰਦਾ ਗਾ ਕਿਤੇ ਆਪਾਂ ਜਾ ਕੇ ਵੀ ਲਾਈਨਾਂ ਚ' ਖੜ੍ਹਨਾ ਪੈਂਦਾ ਆ।
ਹੂ-ਹੂ
ਉਹ ਸਭ ਕੁਛ ਬਚ ਜਾਂਦਾ, ਟਾਈਮ ਵੀ ਬੱਚਤ ਆ ਸਮਾਂ।
ਪਹਿਲਾ ਆਪਾਂ ਦੇਖੀਏ ਵੀ ਰੇਲਵੇ ਸਟੇਸ਼ਨ ਤੇ ਜਾਣਾ ਪੈਂਦਾ ਦੇਖੋ ਆਪਾਂ ਨੂੰ। ਟਿਕਟਸ ਬੁੱਕ ਕਰਨ ਵਾਸਤੇ। ਚਲੋ ਅੱਜ ਕੱਲ੍ਹ ਆਪਾਂ ਦੇਖੋ, ਘਰ ਬੈਠ ਕੇ ਹੀ ਬੁੱਕ ਕਰ ਸਕਦੇ ਹਾਂ।
ਸਹੀ ਗੱਲ ਹੈ ਇਹ ਤਾਂ ਹੈ।
ਹਾਂਜੀ ਦੇਖੋ ਵੀ ਆਪਾਂ ਉੱਥੇ ਜਾਵਾਂਗੇ ਤੇ ਜੇ ਆਪਾਂ ਪੁੱਛਾਂਗੇ ਵੀ ਸੀਟਸ ਹੈਗੇ ਨੇ ਦੇਖੋ ਜੇ ਸੀਟਸ ਫੁੱਲ ਹੋਣ ਆਪਾਂ ਨੂੰ ਵਾਪਸ ਹੀ ਮੁੜਨਾ ਪਊਗਾ ਦੇਖੋ ਹਨਾ।
ਹਾਂਜੀ ਹਾਂ। ਨਹੀਂ ਉੱਥੇ ਆਪਾਂ ਹਾਂਜੀ ਹਾਂ। ਨਹੀਂ ਉੱਥੇ ਆਪਾਂ ਨਾਲ ਦੀ ਨਾਲ ਮਤਲਬ ਆ ਅਤੇ ਉਹ ਟਿਕਟ ਬੁੱਕ ਕਰਾ ਸਕਦੇ ਆ ਫੋਨ ਤੋਂ ਹੈਨਾ। ਵੀ
ਜੇ ਨਹੀਂ ਵੀ ਸੀਟ ਹੈਗੀ ਤਾਂ ਆਪਾਂ ਵਾਪਸ ਬਾਈਕ
ਹਾਂਜੀ ਹਾਂ-ਹਾਂ। ਫੇਰ ਐ ਹੁੰਦਾ ਵੀ ਆਪਣਾ ਟਾਈਮ ਨੀ ਖ਼ਰਾਬ ਹੁੰਦਾ। ਆਪਾਂ ਨੂੰ ਘਰ ਬੈਠੇ ਪਤਾ ਲੱਗ ਜਾਂਦਾ। ਵੀ ਮਤਲਬ ਟਿਕਟ ਦਾ ਟਾਈਮ ਹੈਗਾ ਜਾਂ ਕਿ ਨਹੀਂ ਹੈਗਾ। ਅਸੀਂ ਵੀ ਹਾਂਜੀ ਹਾਂ ਅਂ ਅਸੀਂ ਵੀ ਮਤਲਬ ਜਿੱਦਾਂ ਕਿਤੇ ਜਾਂਦੇ ਹਾਂ ਟ੍ਰਰੇਨ ਵਗੈਰਾ ਚ' ਤਾਂ ਮਤਲਬ ਟਿਕਟਾਂ ਔਨਲਾਈ ਹੀ ਬੁੱਕੀ ਕਰਾਉਂਦੇ ਹਾਂ।
ਹਾਂਜੀ ਦੇਖੋ ਜੇ ਆਪਾਂ ਇੱਕ ਗੱਲ ਕਰੀਏ ਤਾਂ ਚਲੋ, ਡ ਬੁੱਕ ਕਰਵਾਉਣ ਦੀ ਦੇਖੋ ਆਪਾਂ ਟਿਕ ਬੁੱਕ ਕਰਾ ਦਿੰਦੇ ਚਲੋ ਆਪਾਂ ਨੂੰ ਅਲੱਗ ਬੋਕਸ ਮਿਲ ਜਾਂਦਾ ਇੱਕ, ਜੇ ਆਪਾਂ ਦੇਖੀਏ ਵੀ ਆਪਾਂ ਦੂਜੀੇ ਲੋਟ ਪੈਸੇ ਲੈ ਕੇ ਜਾਂਦੇ ਵੀ ਦੇਖੋ ਕਿੰਨੀ ਹੀ ਜ਼ਿਆਦਾ ਭੀੜ ਹੁੰਦੀ ਹੈ ਕਿੰਨੇ ਜ਼ਿਆਦਾ ਬਈਏ ਹੁੰਦੇ ਨੇ ਹੈ ਨਾ। ਵੀ ਬਹੁਤ ਇੱਦਾਂ ਦੀਆਂ ਉਹ ਸਮੱਸਿਆਵਾਂ ਆਉਂਦੀਆਂ ਨੇ ਦੇਖੋ ਐਸੀਆਂ। ਵੀ ਦੇਖੋ, ਆਪਾਂ
ਅਤੇ ਆਪਾਂ ਨੂੰ ਇਹ ਹੁੰਦਾ। ਹੂ- ਹੂ
ਵੀ ਕਿੰਨੇ ਹੀ ਫਾਇਦੇ ਨੇ ਦੇਖੋ ਹਣਾ ਆਪਾਂ ਨੂੰ, ਜਿਹੜੇ ਆਪਾਂ ਘਰ ਬੈਠ ਕੇ ਕੇ ਦੇਖੋ ਬੁੱਕ ਕਰ ਸਕਦੇ ਹਾਂ।
ਹਾਂ। ਹੁਣ ਆਪਾਂ ਘਰ ਬੈਠ ਕੇ ਹਨਾ, ਵੀ ਦੇਖਲੋ ਬੈਂਕ ਦਾ ਬੈਲੈਂਸ ਉਹ ਵੀ ਚੈੱਕ ਕਰ ਸਕਦੇ ਨਹੀਂ ਆਪਾਂ। ਆਪਾਂ ਨੂੰ ਕਾਪੀ ਲੈ ਕੇ ਜਾ ਕੇ ਬੈਂਕ ਚ ਜਾਨਾ ਪੈਂਦਾ ਆ, ਹੁਨ ਆਪਾਂ ਗੂਗਲ ਪੇ ਤੋਂ
ਆਪਾਂ ਸੋਸ਼ਲ ਮੀਡੀਆ ਦੇ ਦੌਰਾਨ ਇੰਟਰਨੈਟ ਦੇ ਦੌਰਾਨ ਦੇਖੋ, ਆਪਾਂ ਘਰ ਵਿੱਚ ਬੈਠ ਕੇ ਸ਼ੋਪਿੰਗ ਵੀ ਕਰ ਸਕਦੇ ਆਂ। ਬਲਿੰਕਕੇਟ ਤੋਂ ਹਰ ਇੱਕ ਚੀਜ਼ ਔਡਰ ਵੀ ਕਰ ਸਕਦੇ ਆਂ, ਦੇਖੋ ਬਹੁਤ ਸਾਰੀਆਂ ਐਪਸ ਨੇ ਦੇਖੋ ਹਨਾ।
ਹਾਂਜੀ, ਹਾਂ ਜਿਵੇਂ ਇੰਨੇ ਸਾਰੇ ਐਪ, ਜਿਵੇਂ ਘਰ ਬੈਠੇ-
ਫਾਏਦੇ ਹੋਨ ਲੱਗ ਗਏ, ਦੇਖੋ ਸੋਸ਼ਲ ਮੀਡੀਆ ਦੇ ਇੰਟਰਨੈਟ ਕਰਕੇ ਹਨਾ।
ਹਾਂਜੀ, ਹਾਂ ਆਪਾਂ ਕਿੰਨੇ ਦੇਖ ਲਓ, ਆਪਾਂ ਓ ਕਰ ਸਕਦੇ ਆਂ ਵੀ, ਆਪਾਂ ਨੂੰ ਦਸ ਮਿੰਟ ਚ ਘਰ ਬੈਠੇ ਤੇ ਸਬਜ਼ੀ ਆ ਜਾਂਦੀ ਏ, ਸਾਰਾ ਸਮਾਨ ਜੇ ਆਪਾਂ ਨੂੰ ਜ਼ਰੂਰਤ ਦਾ ਸਭ ਕੁਛ ਆ ਜਾਂਦਾ।
ਏਕ ਗੱਲ ਕਰੀਏ। ਫੇਰ ਬਲਿੰਕਟ ਵਗੈਰਾ ਤੇ ਆਪਾਂ ਬੋਏਲ ਆਲੂ ਕਰਦੇ ਆਂ, ਤਾਂ ਦਸ ਮਿੰਟਾਂ ਚ ਆਪਨੇ ਲਈ ਪਹੁੰਚ ਜਾਨਗੇ ਦੇਖੋ, ਵੀ ਕਿੰਨੀ ਹੀ ਦੇਖੋ ਦੇਖੋ, ਵਧੀਆ ਚੀਜ਼ ਆ ਹਨਾ। ਹਾਂਜੀ-ਹਾਂਜੀ ਵੇਂ ਦੇਖੋ ਆਪਨੇ ਲੈਦੇ ਜੀਸ
ਹਾਂ, ਹਾਂ ਤੇ ਮਤਲਬ ਓ ਚਲੋ ਵਧੀਆ ਹਨਾ, ਵੀ ਜ਼ਿੰਦਗੀ ਚ ਜੇੜਾ ਮਾੜਾ ਜੇਆ ਵੀ ਵਧੀਆ ਹੋਈ ਆ, ਜ਼ਿੰਦਗੀ ਨਹੀਂ ਪਹਿਲਾਂ ਕੀ ਪਤਾ ਹੁੰਦਾ ਸੀਗਾ, ਏ ਫੋਨਾਂ ਬਾਰੇ ਰੇ-ਹਾਂ, ਉਹੀ ਪੁਰਾਨੀ ਜ਼ਿੰਦਗੀ ਜੀਂਦੇ ਸੀ ਲੋਕ
ਹਾਂਜੀ, ਅ ਜੇ ਰਿਸ਼ਤੇਦਾਰ ਆ ਜਾਨਾ। ਆਪਨੇ ਲਵੇ ਕੋਈ ਟਾਈਮ ਨਾ ਹੋਵੇ, ਸਬਜ਼ੀ ਪਾਨੀ ਬਨਾਉਨ ਨੂੰ ਦੇਖੋ, ਆਲੂ ਕਰ ਦੋ। ਠੀਕ ਹੈ, ਔਡਰ ਵੀ ਜਾਂ ਕੋਈ ਸਬਜ਼ੀ ਕਰ ਦਉ, ਬਨੀ -ਬਨਾਈ ਵੀ ਦੇਖੋ, ਅੱਜ -ਕੱਲ੍ਹ ਦੇਖੋ ਵੀ ਕਿੰਨਾ ਹੀ ਇੰਟਰਨੈੱਟ ਦਾ ਆਪਾਂ ਨੂੰ। ਫਾਏ ਹਨਾ।
ਹਾਂਜੀ, ਹਾਂ ਸਹੀ ਗੱਲ ਏ, ਤੇ ਮਤਲਬ ਆਪਾਂ ਨੂੰ ਘਰੇ ਬੈਠੇ ਤੇ ਜੇਹੜੀਆਂ ਦੁਨੀਆਂ ਭਰ ਦੀਆਂ ਖ਼ਬਰਾਂ ਆਪਾਂ ਦੇਖ ਸਕਦੇ ਆਂ, ਨਾ ਸੁਨ ਸਕਦੇ ਆਂ। ਵੀ ਦੁਨੀਆਂ ਵਿੱਚ ਕੀ-ਕੀ ਹੁੰਦਾ ਏ, ਵਿਦੇਸ਼, ਦੇਸ਼- ਵਿਦੇਸ਼ ਦੀਆਂ ਖ਼ਬਰਾਂ।
ਸਹੀ ਗੱਲ ਏ, ਹਾਂਜੀ ਆਂਦੇ
ਤੇ ਆਪਾਂ ਨੂੰ ਪਤਾ ਲੱਗ ਜਾਂਦਾ ਆ।
ਹਾਂਜੀ ਆ ਨੁਕਸਾਨ ਆਪਾਂ ਨੂੰ ਦੇਖੋ, ਸੋਸ਼ਲ ਮੀਡੀਆ ਦਾ ਇਹ ਦੇਖੋ, ਜੇ ਕਿਸੇ ਦੀ ਗ਼ਲਤ ਨਿਊਜ਼ ਆ ਓ ਉ ਮਿੰਟ ਚ ਓਦੀ ਵਾਏਰਲ ਕੀਤੀ ਜਾਂਦੀ ਏ ਹਨਾ।
ਹਾਂਜੀ, ਹਾਂ, ਏਅ ਤਾਂ ਹੈ।
ਵੀਹ ਸਕਿੰਟਾਂ 'ਚ ਦੇਖੋ, ਆਪਾਂ ਅਪਲੋਡ ਕਰ ਸਕਦੇ ਆਂ।
ਹੂੰ -ਹੂੰ, ਸਹੀ ਗੱਲ ਏ।
ਵੀ ਹਾਂਜੀ ਹਾਂ, ਜੇ ਦੇਖੇਆ ਜਾਵੇ, ਸੋਸ਼ਲ ਮੀਡੀਆ ਤੇ ਆਪਾਂ ਹਰ ਇੱਕ ਚੀਜ਼ ਨੂੰ ਲਾਈਕ ਸਬਸਕ੍ਰਾਈਬ ਕਰਦੇ, ਤਾਂ ਆਪਨੇ ਲਈ ਪਹਿਲੇ ਨੰਬਰ 'ਤੇ ਪਹੁੰਚ ਜੂਗੀ ਓ ਜੀ।
ਹਾਂਜੀ ਹਾਂ, ਇਹ ਤਾਂ ਹੈ, ਤੇ ਮਤਲਬ ਹੁਨ ਦੇਖ ਲਓ, ਜਿਵੇਂ ਸਕੈਮ ਹੁੰਦੇ ਨੇ ਹਨਾ, ਓ ਟੀ ਪੀ ਲੈ ਕੇ ਲੋਕਾਂ ਦੇ ਬੈਂਤ- ਬੈਂਕ ਖਾਤੇ ਖਾਲੀ ਕਰਦੇ ਆ। ਤੇ ਮਤਲਬ ਓ ਪੈਸੇ ਕਢਾ ਲੈਂਦੇ ਨੇ ਹਨਾ, ਦੇਖ ਲਓ ਇਸ ਕੈਮ ਫੋਨਾਂ ਕਰਕੇ ਹੀ ਚੱਲੇ ਹੋਏ ਆ। ਵੀ ਪਹਿਲਾਂ ਕੇਹੜਾ ਓ ਟੀ ਪੀ ਆਂਦੀਆਂ ਸੀ, ਕੋਈ ਹੁਨ ਤਾਂ ਹਰੇਕ ਚੀਜ਼ ਨਾਲ ਓ ਟੀ ਪੀ ਆਂਦੀ ਆ।
ਹਾਂਜੀ, ਹਾਂ।
ਹਾਂ, ਫੋਨ ਨੇ ਸਾਰਾ ਹੈਂਕ ਕੀਤਾ ਹੋਏਆ, ਆਪਨਾ ਸਾਰਾ ਕੁਛ
ਹਾਂਜੀ, ਹਾਂ ਜੇ ਦੇਖੀਏ, ਆਪਾਂ ਨੂੰ ਸੋਸ਼ਲ ਮੀਡੀਆ ਦੀ ਦੇਖੋ। ਓ ਬੋਹਤ ਜੇਆਦਾ ਫ਼ਾਏਦੇ ਵੀ ਨੇ, ਤੇ ਨੁਕਸਾਨ ਵੀ ਨੇ ਹਨਾ।
ਹਾਂਜੀ- ਹਾਂ, ਹਾਂ ਬਸ ਹਾਂ ਸੋਸ਼ਲ ਮੀਡੀਆ ਤੇ ਦੇਖੋ ਖੋ ਹੁਨ ਕਿਵੇਂ ਆਪਾਂ ਦੇਖ ਹੀ ਰਹੇ ਆਂ, ਕਿੱਦਾਂ- ਕਿੱਦਾਂ ਦੀ ਖ਼ਬਰ ਆ ਰਹੀਆਂ ਆਂ। ਮਾਰਮ- ਮਰਾਈ ਦੀਆਂ ਹਨਾ। ਕਦੇ ਕਿਸੇ ਨੇ ਕਿਸੇ ਨੂੰ ਮਾਰਤਾ ਕਦੇ ਭੈਣ-ਭਾਈ ਨੇ ਐਵੇਂ ਮਾਰਤਾ। ਕਿਸੇ ਨੇ ਨਹਿਰ ਚ ਛਾਲ ਮਾਰੀ, ਬਸ ਏ ਫੋਨ ਕਰਕੇ ਈ ਆ ਸਾਰਾ।
ਹਾਂਜੀ ਹਾਂ, ਦੇਖੋ ਜੇ ਆ ਆਪਾਂ ਗੱਲ ਕਰੀਏ ਵੀ ਅੱਜ-ਕੱਲ ਦੇ ਐਦਾਂ ਦੇ ਲੋਕ ਆ ਜਾ ਆ ਚੁੱਕੇ ਨੇ ਵੀ ਐਨੇ ਕ ਜਾਦਾ ਪੈਸਿਆਂ ਪਿੱਛੇ ਪਾਗਲ ਨੇ ਦੇਖੋ ਸੋਸ਼ਲ-ਮੀਡੀਆ ਵੇਲੇ ਨਿਊਜ਼ਾਂ ਕਰਕੇ ਦੇਖੋ, ਜਦੋਂ
ਹਾਂਜੀ।
ਆਹਾ ਦੇਖਿਆ ਗਿਆ ਸ ਸੀਗਾ ਵੀ ਸਿੱਧੂ ਮੂਸੇਆਲੇ ਦੀ ਜਦੋਂ ਗੱਡੀ ਚ ਓਦ ਡੈਥ ਹੋ ਰੀ ਸੀ। ਵੀ ਓਨਾਂ ਦੇ ਓਦੋ ਸਾਹ ਚੱਲ ਰੇ ਸੀ ਦੇਖੋ ਹਨਾ।
ਹਾਂਜੀ, ਹਾਂ-ਹਾਂ।
ਲੋਕ ਦੇਖੋ ਇੰਟਰਵਿਊ ਅਹ ਬਸ ਸੋਸ਼ਲ-ਮੀਡੀਆ ਤੇ ਪਾਉਣ ਵਾਸਤੇ ਦੇ ਦੇਖੋ ਕੈਮਰੇ ਐਨੇ ਮੂਹਰੇ ਲਿਆ ਲਿਆ ਦੇਖੋ ਵੀਡੀਓ ਚਾੜੀ ਏ ਪਰ ਕੋਈ ਵੀ ਦੇਖੋ ਐ ਦਾਂ ਦਾ ਨੀ ਸੀਗਾ ਵੀ ਜੇੜਾ ਓਨਾ ਨੂੰ ਚੱਕ ਕੇ ਹੋਸਪਿਟਲ ਲੈ ਕੇ ਗਿਆ ਜਾਂਦਾ, ਹਨਾ।
ਦੇਖਲੋ ਕੋਈ ਐਕਸੀਡੈਂਟ ਹੁੰਦਾ ਏ ਆ।
ਹਾਂਜੀ ਹਾਂ।
ਤੇ ਮਲਬ ਪਹਿਲਾਂ ਲੋਕ ਫੋਨ ਖਿੱਚ ਕੇ ਫੋਟੋਆਂ ਫੇਰ ਫੋਟੋਆਂ, ਮਰੀਜ਼ ਨੂੰ ਨੀ ਪਹਿਲਾਂ ਹਸਪਤਾਲ ਚ ਪਚਾਦੇ ਪਹਿਲਾਂ ਓ ਫੋਟੋਆਂ ਖਿੱਚਦੇ ਨੇ। ਅਗਲੇ ਦੀ ਵੀਡੀਓ ਬਣਾਉਦੇ ਨੇ ਵੀ ਐ
ਓਹੀ ਗੱਲ ਕਹਿ ਰੀ ਆ ਮੈਮ ਮੈਂ ਓਨੂੰ ਵੀ ਦੇਖੋ ਸਿੱਧੂ ਮੂਸੇਵਾਲੇ ਨੂੰ ਦੇਖੋ ਕੋਈ ਹੋਸਪਿਟਲ ਚ ਵੀ ਨੀ ਲੈ ਕੇ ਗਿਆ ਹਨਾ। ਜੇ ਗੱਲ ਕਰੀਏ ਆਪਾਂ, ਹਾਂਜੀ ਹਾਂ ਚਲੋ ਜਾਨਵਰ ਬੱਚਿਆਂ ਦੀ ਵੀ ਦੇਖੋ ਅੱਜ-ਕੱਲ ਦੇ ਲੋਕ ਬਸ ਐਨੇ ਕ ਪਾਗਲ ਹੋਏ ਪਏ ਨੇ ਸੋਸ਼ਲ-ਮੀਡੀਆ ਪਿੱਛੇ ਕੇ ਓਨਾਂ ਨੂੰ ਪੈਸੇ ਆਉਂਦੇ ਨੇ ਦੇਖੋ।
ਹਾਂਜੀ ਹਾਂ।
ਹਾਂਜੀ ਹਾਂ, ਵੀ ਅੱਜ-ਕੱਲ ਜੇ ਦੇਖੀ ਕੇ ਆਉਣ ਆਲੀ ਜਨਰੇਸ਼ਨ ਚ ਲੋਕ ਲੋਕਾਂ ਨੂੰ ਭੁੱਲ ਜਾਣਗੇ ਦੇਖੋ ਬਿਲਕੁਲ।
ਹਾਂਜੀ? ਹੈਲੋ?
ਹਾਂਜੀ, ਹੈਲੋ-ਹੈਲੋ, ਹਾਂਜੀ-ਹਾਂਜੀ। ਵੀ ਜੇ ਦੇਖੀਏ ਆਉਣ ਆਲੇ ਸਮੇਂ ਵਿੱਚ ਹਨਾ ਲੋਕ ਲੋਕਾਂ ਨੂੰ ਬਿਲਕੁਲ ਹੀ ਭੁੱਲ ਜਾਣਗੇ।
ਹਾਂਜੀ ਹਾਂ ਏਹ ਤਾਂ ਹੈ, ਵੀ ਸਭ ਕੁਛ ਹੀ ਮਲਬ ਫੋਨ ਚ ਐਨਾ ਹੋ ਗਿਆ। ਰਿਸ਼ਤਿਆਂ, ਰਿਸ਼ਤਿਆਂ ਚ ਉਹ ਪਿਆਰ ਨੀ ਰਿਹਾ ਹਨਾ, ਵੀ ਪਹਿਲਾਂ ਹੁੰਦਾ ਸੀਗਾ।
ਦੇਖੋ ਸੋਸ਼ਲ-ਮੀਡੀਆ ਤੇ ਆਪਾਂ ਕਿੰਨੇ ਹੀ ਤਰਾਂ ਦੀ ਪੜਾਈ ਕੱਢ ਸਕਦੇ ਆ ਹਨਾ, ਜੇਹੜੀ ਮਰਜ਼ੀ ਆਪਾਂ ਦੇ ਕੋਈ ਗੱਲ ਦਾ ਮੀਨਿੰਗ ਕੱਢ ਸਕਦੇ ਆ ਵੀ ਕਿੰਨੇ ਹੀ ਦੇਖੋ ਜੇ ਆਪਾਂ ਕੋਈ ਯੂਟਿਊਬ ਤੇ ਸਰਚ ਕਰਦੇ ਆ ਵੀ ਏਹ ਸੋਚਣ ਆਲੀ ਗੱਲ ਐ ਵੀ ਹਰੀਕ ਚੀਜ਼ ਤਾ ਨੀ ਅਪਲੋਡ ਹੁੰਦੀ ਵੀ। ਚਲੋ ਜੇ ਆਪਾਂ ਯੂਟਿਊਬ ਤੇ ਦੇਖੀਏ ਤਾਂ ਹਰੀਕ ਚੀਜ਼ ਦਾ ਸਲਿਊਸ਼ਨ ਐ।
ਹਾਂਜੀ ਹਾਂ। ਛੋ
ਜੇ ਆਪਾਂ ਦੇਖੀਏ ਵੀ ਆਪਾਂ ਚਲੋ ਕੋਈ ਖਾਣ-ਪੀਣ ਦੀ ਵੀਡੀਓ ਚਾੜ ਰੇਆ ਬਟ ਕੋਈ ਐਪਸ ਬਾਰੇ ਦੇਖੋ, ਓਦੇ
ਹੂੰ। ਹਾਂਜੀ ਹਾਂ, ਏਹ ਤਾਂ ਹੈ। ਸਹੀ ਹੈ। ਤੇ ਹਨਾ ਦੇਖੋ ਵੀ ਆਪਾਂ ਮਤਲੱਬ ਹਰ ਇੱਕ ਚੀਜ਼ ਜਿਵੇਂ ਹੁਣ ਆਪ ਹਾਂਜੀ ਹਾਂ, ਜਿਵੇਂ ਹੁਣ ਆਪਾਂ ਹਰ ਇੱਕ ਚੀਜ਼ ਦਾ ਨਿਚੋੜ ਕੱਢ ਸਕਦੇ ਹਾਂ। ਵੀ ਆਪਾਂ ਕੋਈ ਵੀ ਕਲਾਸ ਚ ਹਨਾ ਹਰੇਕ- ਹਰੇਕ ਕਲਾਸ ਦੇ ਸਬ ਦਾ ਸਭ ਕੁਛ ਮਤਲਬ ਬੱਚਿਆਂ ਲਈ ਬਹੁਤ ਵਧੀਆ ਹਾਂ ਵੀਡੀਓਜ਼ ਹੁੰਦੀਆਂ ਨੇ ਹਨਾ। ਪਰ ਬੱਚੇ ਉਹ ਨਹੀਂ ਦੇਖ ਦੇਖਣਗੇ ਬੱਚੇ ਹੋਰ ਕੁੱਝ ਦੇਖਣਗੇ।
ਹਾਂਜੀ ਹਾਂ ਵੇਖੋ ਵੀ ਸਾ ਮੈਥ 'ਚ ਦੇਖੋ ਕਿੰਨਾ ਔਖੇ ਟੋਪਿਕ ਹੁੰਦੇ ਨੇ ਕੋਸਟ ਦਰਜ਼ਨ ਸੀਗਾ ਸਕਿੰਟ ਵੀ ਇੱਦਾਂ ਦੇ ਵੀ ਸਾਰੇ ਜਿਹੜੇ ਕੁਸ਼ਚਨਸ ਹੁੰਦੇ ਨੇ ਆਪਾਂ ਸਮਂਝ ਸਕਦੇ ਹਾਂ।
ਹਾਂ- ਹਾਂ ਸਭ ਕੁੱਛ ਮਤਲੱਬ ਇੰਟਰਨੈਟ ਤੇ ਪਿਆ ਜੇ। ਆਪਾਂ ਉਹਦਾ ਵਧੀਆ ਯੂਜ ਕਰੀਏ ਹਨਾ ਤਾਂ ਉਹ ਆਪਾਂ ਲਈ ਬਹੁਤ ਵੱਡੀ
ਸਰਚ ਹੀ ਕਰਨਦੇ ਚ
ਹਾਂ -ਹਾਂ ਨਹੀਂ ਜੇ ਆਪਾਂ ਉਹਦਾ ਵਧੀਆ ਯੂਜ ਕਰੀਏ ਤਾਂ ਉਹ ਆਪਣੇ ਲਈ ਇੱਕ ਬਹੁਤ ਵਧੀਆ ਚੀਜ਼ ਆ। ਅਣਮੁੱਲੀ ਚੀਜ਼ ਆ ਪਰ ਹੁਣ ਜੇ ਆਪਾਂ ਉਹਦਾ ਗਲਤ ਗ਼ਲਤ ਇਸਤੇਮਾਲ ਕਰੀਏ ਵੀ ਸਾਰਾ ਦਿਨ ਰੀਲਜ਼ ਦੇਖੀ ਜਾਈਏ ਹਨਾ। ਤੇ ਸਾਰਾ ਦਿਨ ਬਹਿ ਕੇ ਬਸ ਗਾਣੇ ਸੁਣੀ ਜਾਈਏ ਕਦੇ ਕਰੀਏ ਬੋ ਕਰੀ ਜਾਈਏ ਫਿਰ ਤਾਂ ਉਹ ਦੇਖੋ ਇੱਕ ਬਹੁਤ ਜ਼ਿਆਦਾ ਨੁਕਸਾਨ ਕਰਦਾ ਯ ਜੇ ਆਪਾਂ ਉਹਦਾ ਸਹੀ ਇਸਤੇਮਾਲ ਕਰਕੇ ਉਹਦੇ ਚੋਂ ਪੈਸੇ ਕਮਾਈਏ। ਜਾਂ ਮਤਲੱਬ ਕੋਈ ਗਿਆਨ ਦੀ ਗੱਲ ਸਿੱਖੀਏ ਤਾਂ ਉਹ ਮਤਲੱਬ ਬਹੁਤ ਵਧੀਆ ਰਹੂਗਾ।
ਹਾਂਜੀ ਹਾਂ ਲ
ਤੇ ਚਲੋ ਆਪਾਂ ਨੂੰ ਮਤਲੱਬ ਚਲੋ ਵੀ ਜਿਵੇਂ ਜਿਵੇਂ ਹੁਣ ਤਾਂ ਛੋਟੇ- ਛੋਟੇ ਬੱਚੇ ਆ ਦੇਖਲੋ
ਹਾਂਜੀ ਹਾਂ ਸਹੀ ਗੱਲ ਆ ਹਾਂਜੀ ਹਾਂ ਦੇਖੋ ਉਹ ਆਪਾਂ ਸੋਸ਼ਲ ਮੀਡੀਆ ਕਾਰਟੂਨਸ ਵਗੈਰਾ ਦੇਖਦੇ ਨੇ ਬੱਚੇ ਹੈ ਨਾ? ਵੀ ਕਿੰਨੀਆਂ ਹੀ ਚੀਜ਼ਾਂ ਆ ਗਈਆਂ ਨੇ ਦੇਖੋ, ਪੜ੍ਹਾਈ ਪੜ੍ਹਾਈ ਦੇ ਤੌਰ ਅਤੇ ਇ ਹੀ ਦੇਖ ਲਓ, ਕਿੰਨੀਆਂ ਚੀਜ਼ਾਂ ਆ ਗਈਆਂ ਨੇ।
ਹਾਂ -ਹਾਂ ਹੁਣ ਦੇਖਲਓ ਲੋਕ, ਮਤਲਬ ਫੇਮਸ ਹੋਣ ਲਈ ਕੀ ਕੁਛ
ਹਾਂਜੀ ਹਾਂ ਦੇਖੋ ਹਏ ਪਾਟੜੀਆਂ ਤੇ ਵੀਡੀਓ ਬਣਾ ਰਹੇ ਨੇ ਦੇਖ ਵਲੋ ਹਨਾ ਵੀ ਦੇਖੋ ਨਹਿਰ ਦੇ ਕਿਨਾਰੇ ਤੁਰ ਰਹੇ ਨੇ ਦੇਖੋ ਸਿਰਫ ਵੀਡੀਓਜ਼ ਲਾਈਕਸ ਦੇ ਕਰਕੇ ਵੀ ਜੇ ਜਾਣ ਨੇ ਨੀ ਰਹੀ ਵ ਵੀ ਜੇ ਆਪਣੀ ਜਾਨ ਹੀ ਨੀ ਰਹੀ, ਫਿਰ ਤੁਸੀਂ ਫੇਮਸ ਵੀ ਕਿਵੇਂ ਹੋਗੇ ਹਨਾ ਬਟ ਲੋਕ ਕਈ ਗੱਲਾਂ ਨੂੰ ਸਮਝਦੇ ਨਹੀਂ ਹੈਗੇ। ਚਲੋ ਠੀਕ ਹੈ, ਮੈਡਮ ਆਪਣਾ ਟਾਈਮ ਹੋ ਗਿਆ। ਹਾ ਨਹੀਂ।